ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਔ?
ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਰੋਟੀ
ਹਾਂਜੀ ਮੈਂਥ ਬ੍ਰੇਕਫਾਸਟ ਕੀਤਾ ਸੀ, ਲੰਚ ਨਿਕਲ ਮ ਬਣਾ ਤੇ ਸਬਜ਼ੀ ਤੇ ਬਣਾ ਲਈ ਆਟਾ ਵੀ ਗੁੰਦ ਲਿਆ।
ਅੱਛਾ,
ਪੜਤਾ ਬਣਾਇਆ ਸੀ ਉਹ ਹੋਰ ਤੁਸੀਂ ਕਰ ਲਿਆ ਬ੍ਰੇਕਫਾਸਟ?
ਨਹੀਂ ਮੈਂ ਤੇ ਹੁਣ ਕੌਫੀ ਬਣਾਦੀ ਪਈ ਆ।
ਰ ਲੰਚ ਨੀ ਕੀਤਾ ਉਹਨੇ,
ਨਹੀਂ ਅਸੀਂ ਸੋਫੇ ਲੇਟ ਉੱਠੇ ਹਾਂ। ਕੇ ਕੌਫੀ ਪੀਿਆਗੇ ਹੁਣੇ ਚਿਪਸ ਖਾਏ ਸੀ ਇੱਥੇ ਮੌਸਮ ਓਦਾਂ ਦਾ ਠੀਕ ਹੈ ਕਿ ਧੁੱਪ ਨੀ ਹੈ ਖੈਰ ਜ਼ਿਆਦਾ ਪਰ ਗਰਮੀ ਓਨ੍ਹੀ ਕੀ ਹੈ
ਗਰਮੀ ਤਾਂ ਬਹੁਤ ਹਰ ਥਾਂ ਤੇਤੇ ਗਰਮੀ ਹੈ ਜਿੱ ਉੱਥੇ ਵੀ ਚਲੇ ਆ ਗਰਮੀ ਬਹੁਤ ਭਾਵੇਂ ਤੁਸੀਂ ਹਿਮਾਚਲ ਚਲੇ ਜਾਓ ਭਾਵੇਂ ਦਿੱਲੀ ਚਲੇ ਆਓ ਕਿੱਥੇ ਚਲੇ ਆਓ
ਦਿੱਲੀ ਦੇ ਬੋਰ ਦਿੱਲੀ ਤਾਂ ਇੱਕਦਮ ਮੀਂਹ ਵਾਰ ਜਾਂਦਾ ਹੈ ਦਿੱਲੀ ਇੱਕਦਮ ਕਦੇ ਮੀ ਦਾ ਫੇਰ ਇੱਕਦਮ ਹੀ ਧੁੱਪ ਨਿਕਲ ਜਾਂਦੀ ਹੈ ਸਾਡਾ ਐਨ ਸੀ ਆਰ ਪੈਂਦਾ ਨਾ ਤੇ ਤੇ ਉਦ ਵੀ ਆ ਜਾਂਦਾ ਸਭ
ਅੱਛਾ
ਹਾਂਜੀ
ਬਹੁਤ ਬੁਰਾ ਹਾਲ ਹੈ ਮੌਸਮ
ਹਾਂਜੀ ਹਾਂਜੀ ਔਰ ਮੌਸਮ ਪਤਾ ਹੈ ਇਨਸਾਨਾਂ ਦੀ ਆਪਣੇ ਆਪ ਦੀ ਗ਼ਲਤੀ ਹੈ ਇੰਨਾ ਪੋਲਿਊਸ਼ਨ ਕਰਨਗੇ ਤੇ ਦਿੱਕਤ ਹੋਏਗੀ ਨਾ
ਪੇੜ ਕੱਟਦੇ ਨੇ
ਹਾਂਜੀ
ਨਾ ਹੀ ਨਹੀਂੀ ਚਾਹੀਦਾ ਭਾਵੇਂ ਸਰਦੀਆਂ ਹੋ ਗਰਮੀਆਂ
ਉਹੀ ਉਹ ਪੇੜ ਸਰਦੀਆਂ ਚ ਪੇੜ ਛਾ ਦਿੰਦੇ ਨੇ ਤੁਹਾਨੂੰ ਕਿ ਮਤਲਬ ਧੁੱਪ ਬਹੁਤ ਆਦਾ ਹੁੰਦੀ ਹੈ ਛਾਂ ਮਿਲਦੀ ਹੈ, ਔਰ ਗਰਮੀਆਂ ਚ ਫਿਰ ਹਵਾ ਵੀ ਚਲਦੀ ਹੈ ਫੇਰ ਲੋਕ ਕਹਿੰਦੇ ਨੇ ਹਵਾ ਨੀ ਚਲਦੀ। ਸਾਡੇ ਇੱਥੇ ਪੇੜ ਪੌਦੇ ਨੇ ਵੀਰੂ ਤੁਸੀਂ ਆਪ ਹੀ ਨੇ ਨਾ ਤਾਂ ਹੀ ਨ ਨੇ
ਨਹੀਂ ਸਿਆਲਾਂ ਵਿੱਚ ਵੀ ਕੱਟਣੇ ਨੀ ਚਾਹੀਦੇ ਆਕਸੀਜਨ ਤਾਂ ਹਰੇਕ ਨੂੰ ਚਾਹੀਦੀ ਹਰ ਟਾਈਮ ਆਕਸੀਜਨ ਦੀ ਨੀਡ ਕੁ ਕਈ ਮੋਸਮ
ਹਾਂਜੀ ਨਹੀਂ ਪਰ ਚਲੋ ਉਹ ਹੋ ਗਿਆ ਥੋੜੇ ਸੁੱਕੇ ਸੁੱਕੇ ਜਿ ਸੀਗੇ ਉਹ ਕਰਤੇ ਪਰ ਤੁਸੀਂ ਇਹ ਭਰੇ ਪੌਦਿਆਂ ਨੂੰ ਕੱਟੇ ਜਾ ਰਹੇ ਹੋ ਆਪਣੇ ਘਰਾਂ ਚ ਤੁਸੀਂ ਲਾਏ ਨਹੀਂੀ ਹੋਏ ਫੇਰ ਤੁਸੀਂ ਕਹਿ ਰਹੇ ਹੋ ਜੀ ਇਹ ਮਤਲਬ ਮੌਸਮ ਖ਼ਰਾਬ ਨਹੀਂ ਹਦਾ ਹਵਾ ਨੀ ਚਲਦੀ ਇਹਨੀ ਹੁੰਦਾ
ਹਾਂਜੀ
ਸਾਡੇ ਤਾਂ ਇੱਥੇ ਬਹੁਤ ਪੇੜ ਨੇ ਦਰਖਤ ਇੱਥੇ ਬਹੁਤ ਨੇ ਤੇ ਸਮਣੇ ਪਾਰਕ ਹੈਗੇ ਪਾਰ ਕੁਛ ਬਥੇਰੇ ਨੇ ਬਟ ਉਹ ਕਟਿੰਗ ਕਰਦੇ ਰਹਿੰਦੇ ਨੇ
ਨਹੀਂਖ ਦੇਖੋ ਕਦੇ ਕਦੇ ਚੱਲਦਾ ਹੈ ਕਿ ਬੰਦਾ ਨਾ ਓਦਾਂ ਹੋ ਜਾਂਦਾ ਹੈ ਕਿ ਬਹੁਤ ਜਿਆਦਾ ਹੋ ਗਏ ਕਿ ਇੱਥੇ ਨਿਕਲਣ ਦੀ ਥਾਂ ਹੈਂ ਸਾਰੇ ਪੇੜ ਹੀ ਪੇੜ ਨੇ ਕਿਉਂਕਿ ਜਿਹੜੇ ਛੋਟੇ ਪੇੜ ਹੁੰਦੇ ਨੇ ਨਾ ਉਹਨਾਂ ਚੱਕਰ ਚ ਤੇ ਕਈ ਸੁੱਕੇ ਹੋਏ ਨੇ ਉਹਨਾਂ ਨੂੰ ਤਾਂ ਚਲੋ ਕੱਟ ਦੋ ਪਰ ਸਾਰਿਆਂ ਨੂੰ ਹੀ ਕੱਟ ਤੇ ਜਿਹੜੇ ਹਰੇ ਭਰੇ ਪੇੜ ਨੇ ਉਹਨਾਂ ਨੂੰ ਵੀ ਤੇ ਇਹ ਤੇ ਗਲਤ ਗੱਲ ਹੀ ਵੱਖ ਪਿਆ
ਹਮ
ਹਾਂਜੀ ਸਾਡੇ ਵੀ ਪੇੜ ਓਦਾਂ ਦੇ ਬਥੇਰੇ ਨੇ
ਫਾਇਦੇ ਕਿੰਨੇ ਨੇ ਇਹ ਨੀ ਲੋਕੀ ਸਮਝਦੇ ਘੱਟਦੇ
ਹਾਂਜੀ ਇਹੀ ਪੇੜ ਨਾ ਹੋਣਗੇ ਤੇ ਆਕਸੀਜਨ ਮਿਲ ਜਾਏਗੀ ਲੋਕਾਂ ਨੂੰ
ਸਿਆਲਾਂ ਵਿੱਚ ਵੀ ਕੱਢਣੇ ਨੀ ਚਾਹੀਦੀ
ਉਓਹੀ ਸਹਿਲਾਂ ਵਿੱਚ ਤੁਸੀਂ ਵੇਖੋ ਤੁਸੀਂ ਸਾਰੇ ਫੇਰ ਕੱਢ ਦੋਗੇ ਠੀਕ ਹੈ ਧੁੱਪ ਤੇ ਚਲੋ ਤੁਹਾਨੂੰ ਮਿਲ ਜਾਏਗੀ ਫੇਰ ਤੁਸੀਂ ਸਾਰਾ ਦਿਨ ਥੱਲੇ ਬਹਿ ਰਹੋਗੇ ਛਾਂ ਨੀ ਚਾਹੀਦੀ ਹੋਗੀ ਤੁਹਾਨੂੰ।
ਨਹੀਂ ਸਿਆਲਾਂ ਵਿੱਚ ਤੇ ਖੇਰ ਲੋਕੀ ਛਾਂ ਨਹੀਂ ਧੁਪੀ ਜਾਂਦੇ ਨੇ। ਔਰ ਬਟ ਆਕਸੀਜਨ ਤਾਂ ਹਰ ਮੌਸਮ ਵਿੱਚ ਚਾਹੀਦੀ ਨਾ।
ਹਾਂਜੀ ਉਹੀ ਨੀ ਸਮਝਦੇ ਲੋਕ।
ਜਿੰਨੇ ਦਰਖਤ ਜ਼ਿਆਦਾ ਹੋਣਗੇ ਉਨਾ ਕੀ ਫ਼ਾਇਦਾ ਹੋਏਗਾ।
ਹਾਂਜੀ। ਸਾਡੇ ਇੱਥੇ ਤਾਂ ਲੋਕਾਂ ਨੇ ਖੈਰ ਲਾਏ ਹੋਏ ਨੇ ਵਧੀਆ ਵਧੀਆ। ਮਤਲਬ ਪੇੜ ਪੌਦੇ ਵੀ ਲਾਏ ਹੋਏ ਨੇ ਘਰ ਘਰਾਂ ਚ ਵੀ ਲਾਏ ਹੋਏ ਨੇ ਸਾਡੇ। ਅਹ ਪਪੀਤਾ ਤੇ ਉਹਨੂੰ। ਕਹਿੰਦੇ ਨੇ ਅਨਾਰ ਵਗੈਰਾ ਲੱਗੇ ਹੋਏ ਨੇ। ਪਰ ਉਹ ਜੇ ਕੋਈ ਕੱਟਣ ਲੱਗੇ ਨਾ ਤੇ ਉਹਨੂੰ ਬੋਲਏ ਤਾਂ ਗ ਕੀ ਵੀਰੇ ਇਹਨੂੰ ਨਾ ਕੱਟੋ। ਤੂੰ ਲਾਆ ਜੋ ਤੂੰ ਏਧਾ ਰੋਕਰੀ ਏ। ਫਿਰ ਉਹ ਤੋਂ ਜੀਅ ਨੀ ਕਰਦਾ ਰੋਕਣ ਤੋ। ਸਮਝਣ ਵਾਲੇ ਲੋਕ ਹੀ।
ਨਹੀਂ ਪੰਜਾਬ ਵਿੱਚ ਤੇ ਬਹੁਤ ਹੁੰਦੇ ਨੇ ਕਿਉਂਕਿ ਸਾਰੇ ਹੀ। ਫਾਰਮਰਜ ਹੁੰਦੇ ਨੇ। ਪਰ ਜੱਟ ਹੁੰਦੇ ਨੇ ਜੱਟਾਂ ਵਿੱਚ ਜੱਟਾਂ ਦਾ ਪ੍ਰੋਫੈਸ਼ਨ ਹੀ ਹੈ।
ਹਾਂਜੀ। ਉਹ ਜ਼ਮੀਨਾਂ ਆਈ ਹੈਗੀਆਂ। ਫਿਰ ਸਾਰੇ ਖੇਤ ਇਸ ਪੰਜਾਬ ਦੀ ਹਵਾ ਸਭ ਤੋਂ ਵ ਵਧੀਆ।
ਹ।
ਪਰ ਉਹ ਵੀ ਲੋਕੀ ਕਿਹੜਾ ਪੰਜਾਬ ਚ ਰੋਕ ਰਹੇ ਨੇ। ਅੱਛਾ ਉਈ ਹੈ ਨਾ ਪਰਸੀ ਕੀ ਲੋਕੀ ਫੇਰ ਵੀ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਇੰਨੀ ਵਧੀਆ ਹਵਾ ਹੋ। ਬਾਵਜੂਦ ਇੰਨਾ ਵ ਹੈਗਾ ਉੱਥੇ ਘਰ ਦੀ ਸਬਜ਼ੀਆਂ। ਘਰੇ ਉਗਾਈਆਂ ਹੋਈਆਂ ਔਰਗੈਨਿਕ।
ਹਾਂਜੀ ਮਿਲਾਵਟ ਤਾਂ ਨਹੀਂ ਹੈ। ਘਿਓ ਵੀ ਮਿਲ ਜਾਂਦਾ।
ਹਾਂਜੀ ਕਿਉਂ ਤੇ ਖੈਰ। ਹਾਂਜੀ ਔਰ ਉਹ ਹੁੰਦਾ ਨਾ ਕਿ ਬਾਹਰੋਂ ਜਿਹੜਾ ਇਹ ਡੇਅਰੀ ਵਾਲਾ ਦੁੱਧ। ਹਨਾ ਇਹਨਾਂ ਚ ਕਈ ਹੁੰਦੇ ਨੇ ਪੈਸਟੀਸਾਈਡਸ।
ਹ
ਉਹ ਜਿਹੜਾ ਪਿੰਡਾਂ ਤੋਂ ਆਉਂਦਾ ਦੁੱਧ ਤੇ ਮੱਖਣ ਉਹ ਸਭ ਤੋਂ ਬੇਸਟ ਚੂੜਾ।
ਤਾਂ।
ਉਹ ਨਾ।
ਪੰਦਰਾਂ ਦਿਨ ਵਿੱਚ ਵੇਟ ਗੇਨ ਹੋ ਜਾਂਦਾ।
ਹਾਂਜੀ ਹਾਂਜੀ ਜੀ ਪੰਜਾਬ ਦੇ ਲੋਕ ਕਿੰਨੇ ਹੱਟੇ ਕੱਟੇ। ਪੰਜਾਬ ਤੋਂ ਬਾਹਰ ਆਹ ਕੇ ਹਰ ਦੂਜਾ ਬੰਦੇ ਨੂੰ ਕਿਸੇ ਨੂੰ ਕੋਈ ਮਾਲ ਰੂਟ। ਕਿਸੇ ਨੂੰ ਵਾਇਰਲ ਡੈਫੀਸ਼ੀਐਂਸੀ।
ਉਹ ਤੇ ਹੈ। ਸ਼ਹਿਰਾਂ ਵਿੱਚ ਤਾਂ ਬਹੁਤ ਹੀ। ਬਿਮਾਰੀਆਂ ਵੀ ਨੇ ਨੁਕਸਾਨ ਹੀ ਨੁਕਸਾਨ ਹੈ ਇ। ਬਸ ਇਹੀ ਹੈ ਕਿ ਬਈ ਨੌਕਰੀ ਮਿਲ ਜਾਂਦੀ ਹੈ ਇੱਥੇ।
ਹਾਂਜੀ।
ਸਿਰਫ ਨੌਕਰੀ ਦਾ ਹੀ ਰਹਿੰਦਾ। ਸ਼ਹਿਰਾਂ ਵਿੱਚ ਇਹ ਫਾਇਦਾ ਕਿ ਨੌਕਰੀ ਮਿਲ ਜਾਂਦੀ ਹੈ। ਸਕੂਲ ਵਧੀਆ ਨੇ।
ਨ।
ਪ੍ਰਾਈਵੇਟ ਵੀ।
ਪੰਜਾਬ ਚ ਵੀ ਬਥੇਰੇ ਸਕੂਲ ਆ ਗਏ ਨੇ।
ਹਾਂ ਹੁਣ ਆਏ ਨੇ ਨਾ ਪਹਿਲਾਂ ਤੋਂ ਨਹੀਂ ਸੀ ਪ੍ਰਾਈਵੇਟ ਸਕੂਲ
ਹ ਉਦ ਤਾਂ ਲੋਕ ਜਾ ਰਹੇ ਉਦੋਂ ਤਾਂ ਲੋਕ ਕਿ ਸਾਰੇ ਕੈਨੇਡਾ ਹੀ ਭੱਜਦੇ ਸੀ ਕ ਹੁਣੇ ਵੀ ਸਾਰੇ ਉੱਥੇ ਭੱਜਦੇ ਨੇ ਏਟੀ ਪਰਸੈਂਟ ਔਫ ਦਾ ਹਾਰੀ ਨੇ ਜਿੰਨੇ ਅਸੀਂ ਜਾਂਦੇ ਹਾਂ ਕਦੇ ਜੇ ਪਿੰਡ ਗਏ ਸੀ ਤੇੇ ਉਥੇ ਸਾਰੇ ਇਹੋ ਜਿਹੇ ਲੋਕੀ ਹੁੰਦੇ ਨੇ ਪਰ ਉੱਥੇ ਦੇ ਮੌਸਮ ਇੰਨੇ ਵਧੀਆ ਮਤਲਬ ਹੁੰਦੇ ਨਾ। ਕਿ ਆਪਣੇ ਪਿੰਡ ਦੀ ਹਵਾ ਅਲੱਗ ਹੀ ਲੱਗਦੀ ਏ ਬੰਦੇ ਨੂੰ
ਹੋਰ ਖੇਤਾਂ ਨੂੰ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਦਾ।
ਹਾਂਜੀ ਕਿਉਂਕਿ ਵੀ ਕੁਛ ਹੁੰਦਾ ਹੈ ਨਾ।
ਹੂੰ ਫਿਰ ਉੱਥੇ ਦੀ ਰੋਟੀ ਵੀ ਵਧੀਆ ਸਬਜ਼ੀਆਂ ਵੀ ਵਧੀਆ ਨੇ।
ਹਾਂਜੀ ਔਰ ਘਰ ਦਾ ਬਣਿਆ। ਹਾਂਜੀ ਉੱਥੇ ਜਾ ਕੇ ਫੇਰ ਮਨ ਨੀ ਕਰਦਾ ਬਰਗਰ ਪੀਜ਼ੇ ਖਾਣ ਨੂੰ ਉੱਥੇ ਜਾ ਕੇ ਬਸ ਹਾਂਜੀ ਉਹੀ ਹੈ ਨਾ ਲੋਕ
ਹੁਣ ਘੈਰਨੂੰ ਅੰਬ ਆ ਰਹੇ ਨੇ ਅੱਜ ਕੱਲ੍ਹ ਮੰਡੀ ਵਿੱਚੋਂ ਸਬਜ਼ੀ ਲੈ ਕੇ ਆਓ ਅੰਬ ਖੱਟੇ ਨੇ। ਉੱਥੇ ਪੰਜਾਬ ਵਿੱਚ ਮਤਲਬ ਇਹ ਨਹੀਂ ਕਿ ਬੰਦਾ ਛਾਂਟ ਲੈ ਲੱਭ-ਲੱਭ ਕੇ ਪਈ ਘਰੇ ਉਹ ਉਹਦੀ ਲੋੜ ਨਹੀਂ ਹੈ। ਕੋਈ ਵੀ ਲੱਭੋਗੇ ਤੇ ਉਹ ਵਧੀਆ ਹੀ ਹੋਵੇ।
ਹਾਂਜੀ ਸਾਡੇ ਤੇ -ਤੇ ਸਾਹਮਣੇ ਪਹਿਲੇ ਅਮ ਦਾ ਪੇੜ ਹੁੰਦਾ ਸੀਗਾ। ਸਾਡੀ ਪੜਦਾਦੀ ਦਸਦੀ ਸੀਗੇ ਉਥੇ ਇੰਨੇ ਮਿੱਠੇ ਅਮ ਹੁੰਦੇ ਸੀਗੇ। ਔਰ ਮਤਲਬ ਲੋਕੀ ਨਾ ਆ -ਆ ਕੇ ਲੈ ਕੇ ਜਾਂਦੇ ਸੀਗੇ ਉੱਥੇ ਵਾਵਾ ਵੱਡਾ ਪੇੜ ਸੀਗਾ।
ਅੱਛਾ
ਹਾਂਜੀ ਹੁਣ ਤ ਤੇ ਕੁਛ ਹੈਗਾ ਹੀ ਨਹੀਂ ਹੈ।
ਕੁਛ ਖਾ ਲਿਓ ਕਰੇ ਹੋ ਤੁਸੀਂ ਹੁਣ ਟਾਈਮ ਸਿਰ ਨਾਸ਼ਤਾ ਕਰਨਾ ਚਾਹੀਦਾ ਟਾਈਮ ਸਿਰ
ਹੈਲੋ
ਹਾਂਜੀ
ਕਿਉਂਕਿ ਨਾ ਹਰ ਇੱਕ ਤੁਹਾਡੀ ਉਮਰ ਕਿੰਨੀ ਐ।
ਅ ਮੈਂ ਕਾਲਜ ਵਿੱਚ ਹਾਂ।
ਅਤੇ ਏਜ ਦੇ ਅਕੋਡਿੰਗ ਨਾ ਟਾਈਮ ਸਿਰ ਰੋਟੀ ਖਾਣੀ ਚਾਹੀਦੀ ਨਾਸ਼ਤਾ ਆ ਲੰਚ ਡਿਨਰ ਸਭ ਟਾਈਮ ਸਿਰ ਕਰਨਾ ਚਾਹੀਦਾ।
ਹਾਂਜੀ
ਕਿਉਂਕਿ ਜੋ ਟੀਨੇਜਰਸੌ ਹੁੰਦੇ ਨੇ ਨਾ ਉਹਨਾਂ ਦੀ ਗਰੋਥ ਉਦੋਂ ਹੀ ਵੱਧਦੀ ਹੈ ਜਦ ਉਹਨਾਂ ਦਾ ਰੋਟੀ ਖਾਣ ਦਾ ਟਾਈਮ ਪੰਚੋਲਵੇ ਜਦੋਂ ਅਹ ਪੰਚੋਲਟੀ ਹੀ ਨਹੀਂ ਆ ਖਾਣ ਵਿੱਚ ਤੇ ਕੋਈ ਫਾਇਦਾ ਨਹੀਂ ਹੈ ਨਾ ਫਿਰ ਤਾ ਹੇਲਤ ਡਾਊਨ ਹੋਏਗੀ।
ਨਹੀਂ ਖੇਰ ਹੁਣ ਤੇ ਸ ਵਗੈਰਾ ਸ਼ੁਰੂ ਨ ਹੋਣਾ ਤੇ ਇਸ ਲਈ ਥੋੜਾ ਢਲੇ ਚੱਲ-ਚੱਲ ਰਹੇ ਪਏ ਅਸੀਂ ਹੁਣ
ਹਾਂਜੀ
ਹਾਂਜੀ
ਬਹੁਤ ਖਰਾਬ ਹੈ ਮੌਸਮ ਕੀ ਕਰੀਏ। ਨਾ ਕਿੱਥੇ ਬੰਦਾ ਜਾ ਸਕਦਾ ਨਾ ਕੋਈ ਆ ਸਕਦਾ।
ਹਾਂਜੀ ਹੋਰ ਤੁਹਾਡੇ ਇੱਥੇ ਧੁੱਪ ਨਿਕਲੀ ਪਈ ਹੈ।
ਨਹੀਂ ਮੌਸਮ ਤਾਂ ਇਦ, ਅਸੀ ਧੁੱਪ ਤੇ ਗੈਰ ਅਜ ਸਵੇਰ ਦੀ ਨਿਕਲੀ ਨੀ,
ਅੱਛਾ ਨੀ ਸਾਡੇ ਇੱਥੇ ਕਦੇ ਇਕਦਮ ਹੀ। ਬੰਦਾ ਲਾ ਦੇਣਾ ਹੁਣ ਜਦੋਂ ਮੈਂ ਕਾਲ ਕੀਤੀ ਸੀ ਤਾਂ ਉਹ ਉਹਦੋਂ ਬਦਲ ਗੇ ਸੀਗੇ ਹੁਣ ਫੇਰ ਤੋਂ, ਵੀ
ਇੱਥੇ ਵੀ ਸਿਰ ਤਾਂ ਹੀ ਹੋ ਰਿਹਾ ਕਦੀ ਧੁੱਪ ਖਰ ਸਰੇ ਤੇ, ਮੌਸਮ ਠੀਕ ਸੀ ਹਵਾ ਵੀ ਚੱਲਦੀ ਪਈ ਸੀ ਬੱਦਲ ਵੀ ਸੀ। ਹੁਣ ਦੁਪਹਿਰ ਜਦੋਂ ਦੀ ਹੈ ਉਦੋਂ ਦਾ, ਧੁੱਪ ਵੀ ਨਿਕਲਦੀ ਏ ਕਦੀ ਬੱਦਲ ਆ ਰਹੇ ਨੇ, ਮਤਲਬ ਇੱਕ ਮੌਸਮ ਪ੍ਰੋਪਰ ਨਹੀਂ, ਟੈਂਪਰੇਚਰ ਵੀ ਥਰਟੀ ਏਟ ਡਿਗਰੀ ਹੈਗਾ।
ਹਾਂਜੀ, ਸ਼ ਟੈਂਪਰੇਚਰ ਤੇ ਚਲੋ ਮੈਂ ਨਾ ਤੁਹਾਨੂੰ ਬਾਅਦ ਚ ਕਰਦੀ ਹਾਂ। ਸਤਿ ਸ੍ਰੀ ਅਕਾਲ